ਕਾਲ ਜੀ।
ਹੈਲੋ! ਆਵਾਜ਼ ਨੀ ਆ ਰਹੀ?
ਆ ਰਹੀ, ਮੈਨੂੰ ਤੇ ਆ ਰਹੀ ਏ, ਤੁਹਾਨੂੰ ਆ ਰਹੀ ਏ?
ਹਾਂਜੀ ਹਾਂਜੀ ਆ ਗਈ, ਆ ਗਈ ਹਾਂਜੀ। ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਕਾਲ। ਹੋਰ, ਠੀਕ ਓ ਸ?
ਹਾਂਜੀ ਹਾਂਜੀ। ਤੁਸੀਂ ਸੁਣਾਓ, ਤੁ
ਮੈਂ ਵੀ ਵਧੀਆ, ਹਾਂਜੀ ਹਾਂਜੀ ਮੈਂ ਵੀ ਵਧੀਆ, ਤੁਸੀਂ ਸੁਣਾਓ।
ਹੋਰ, ਘਰ-ਪਰਿਵਾਰ ਸਭ
ਹਾਂਜੀ ਹਾਂਜੀ, ਹਾਂਜੀ ਹਾਂਜੀ, ਸਭ ਵਧੀਆ।
ਓਹੋ ਹੋਰ ਕੀ ਕਰ ਰਹੇ ਸੀ?
ਬਸ ਕੁਛ ਨਹੀ ਬੈਠੀ ਪੀ ਸੀ। ਨੀ ਏਹ ਕਾਕਾ ਕਹਿ ਰਿਹਾ, ਇਡਲੀ ਖਾਣੀ, ਕਲਰਡ ਵਾਲੀ ਇਡਲੀ।
ਹਾਂਜੀ ਹਾਂਜੀ। ਛਛੀ ਗੱਲ ਐ, ਬੱਚੇ ਲਈ ਵਧੀਆ ਹੈਲਦੀ ਹੁੰਦੀ ਐ ਇਡਲੀ।
ਹੂੰ ਨੀ ਹੈਲਦੀ ਹੁੰਦੀ ਹੈ ਇਡਲੀ ਤੇ ਬਣਾਦੇ ਰਹਿੰਦੇ ਆ ਮਤਲਬ, ਗਰਮੀ ਹੈ ਨਾ ਹੁਣ ਤੇ ਬਣ ਹੀ ਜਾਂਦੀ ਐ ਜ਼ਿਆਦਾਤਰ।
ਹਾਂਜੀ, ਹਾਂਜੀ, ਕਲਰਫੁੱਲ ਕਿਵੇਂ ਬਣਾਦੇ ਓ?
ਕਲਰਡ ਵਾਲੀ ਜਿੱਦਾਂ ਬੀਟਰੂਟ ਦਾ ਜੂਸ ਨਿਕਾਲ ਕੇ ਨਾ ਬੀਟ ਉਹਨੂੰ ਜਾਂ ਤਾਂ ਥੋੜ੍ਹਾ ਚੌਪ ਕਰ ਲਓ, ਉਨੂੰ
ਹਾਂਜੀ।
ਚੋਪਰ ਨਾਲ ਤੇ ਉਹਦਾ ਜੂਸ ਨਿਕਾਲ ਲਓ, ਜਾਂ ਫਿਰ ਗ੍ਰਾਈੰਡ ਕਰ ਸਕਦੇ ਓ। ਗ੍ਰਇੰਡ ਕਰਕੇ, ਥੋੜ੍ਹਾ ਜਿਹਾ ਪਾਣੀ ਪਾ ਕੇ ਫੇਰ ਤੇ ਉਹਦਾ ਉਹਨੂੰ ਕਿਸੇ ਕੱਪੜੇ 'ਚ ਪਾ ਕੇ ਨਾ ਉਹਦਾ ਪਾਣੀ ਨਿਕਾਲ ਲਉ, ਤੇ ਫਿਰ ਉਹਨੂੰ ਇਡਲੀ ਦੇ ਬੈਟਰ 'ਚ ਪਾ ਦਿਉ। ਅਗਰ ਪਿੰਕ ਪਿੰਕ ਕਲਰ, ਲਾਈਟ ਪਿੰਕ ਕਲਰ, ਜਿੱਦਾਂ ਪੇਪਾਂ, ਪੈਗ ਵਰਕਨ ਖਾਣੀਏ। ਤੇ, ਉਹ ਥੋੜਾ ਕਲਰ ਲਾਈਟ ਰੱਖ ਦੋ ਵਿੱਚ ਦਾ ਅਗਰ ਡਾਰਕ ਰੱਖਣਾ, ਜਿੱਦਾਂ ਨੋਜੀ ਉਹਦੀ ਡਾਰਕ ਹੁੰਦੀ ਏ। ਤੇ ਉਹ ਥੋੜ੍ਹੇ ਡਾਰਕ ਜ਼ਿਆਦਾ ਪਿੰਕ ਪਾ ਦਿਉ, ਤੇ ਆਈਜ਼ ਦੀ ਜਗ੍ਹਾ ਤੇ ਬਲੈਕ ਬੋ ਸੀਜ਼ਮ ਸੀ-ਉਹ ਤਿਲ ਹੁੰਦੇ ਨੇ ਜੋ ਬਲੈਕ ਕਲਰ ਦੇ ਉਹ ਵੀ ਲਗਾ ਸਕਦੇ ਓ ਹੂੰ, ਚੀਅ ਸੀਡਸ ਵੀ ਲਗਾ ਦਿਓ। ਬਲੈਕ ਕ ਵੇਲੇ ਤਿਲ ਹੁੰਦੇ ਨਾ ਤਿਲ ਉਹ ਵੀ ਲਗਾ ਸਕ, ਰਾਈ ਵੀ ਲਗਾ ਸਕਦੇ ਓ।
ਹਾਂਜੀ, ਹਾਂਜੀ ਵਧੀਆ ਏ। ਬੱਚੇ
ਪਾਲਕ ਵਾਲੀ ਵੀ ਖਾਣੀ ਏ। ਤੇ ਪਾਲਕ ਗਰਾਇੰਡ ਕਰ ਲਓ, ਜਿੱਦਾਂ ਗ੍ਰੀਨ ਕਲਰ ਦੀ ਮੰਗਦੇ ਨੇ। ਗ੍ਰੀਨ ਗਰੀ ਤੇ ਗਰੀਨ ਅ ਅਗਰ ਕੈਰੇਟ ਕਲਰ ਦੀ ਖਾਣੀ ਹੈ, ਜਿੱਦਾਂ ਗਾਜਰ ਹੁੰਦੀ, ਔਰਂਜ ਕਲਰ ਦੀ। ਤੇ ਔਰਂਜ ਜੂਸ ਨਿਕਾਲ ਕੇ, ਉਹਦਾ ਬਣਾ-ਬਣਾ ਸਕਦੇ।
ਦੀ ਵੀ ਮਤਲਬ, ਬੀਟ ਰੂਟ ਵੀ ਕਿੰਨਾ ਅੱਛਾ ਹੁੰਦਾ ਐ। ਤੇ ਗ ਗਾਜਰ ਵੀ, ਪਾਲਕ ਵੀ ਸਭ ਆਇਰਨ ਵਾਸਤੇ ਸਈ ਹੁੰਦੇ ਆ ਬਲੱਡ ਵਾਸਤੇ। ਵਧੀਆ ਹੁੰਦਾ ਏ,
ਹੂੰ-ਹੂੰ,
ਕੋਈ ਨੀ ਮੈਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਵਾਂਗੀ।
ਨਈ ਅੱਛੀਆਂ ਬਹੁਤ ਸਵਾਦ ਬਣਦੀਆਂ ਨਾਲੀਆਂ ਤੇ ਉਹਦੀ ਜਿੱਦਾਂ ਨਾਰੀਅਲ ਦੀ ਚਟਨੀ ਬਣਾ ਤੀ ਉਹ ਬਣਾ ਦਿਉ ਜਾਂ ਫਿਰ ਜਿੱਦਾਂ ਕੋਈ ਬੱਚੇ ਉਹ ਵੀ ਉਹਦੀ ਵੀ ਖਾ ਲੇਦੇ ਨੇ ਧਨੀ ਔਰ ਦਈ ਦੀ।
ਹਾਂਜੀ-ਹਾਂਜੀ-ਹਾਂਜੀ ਖਾ ਲੈਂਦੇ ਐ। ਹਾਂਜੀ ਅੱਜ-ਕੱਲ੍ਹ ਦੇ ਬੱਚਿਆਂ ਵਾਸਤੇ ਬੜਾ ਉਹ ਚੇਂਜ ਕਰਨਾ ਪੈਂਦਾ।
ਹਾਂ ਬੋਤ
ਸਾਡੇ ਟਾਈਮ ਸੀ ਤੇ ਅਸੀਂ ਤੇ ਕੁਛ ਵੀ ਖਾ ਲੈਂਦੇ ਸੀ ਰੋਟੀ ਰੂਟੀ
ਅਸੀ ਸਈ ਗੱਲ ਐ। ਅੱਜ ਕੱਲ ਕੁਛ ਹੈ ਵੀ ਤੇ ਨੀ ਸਭ ਕਹਿੰਦੇ ਨੇ ਇਹ ਨਾ ਦੋ ਉਹ ਚੀਜ਼ ਨਾ ਦੋ ਬਜਾਰ ਦੀ ਐ ਚੀਜ਼ ਨਾ ਖਾਓ ਉਹ ਚੀਜ਼ ਖਾਓ ਫਿਰ ਬੱਚੇ ਫੇਰ ਖਾਣ ਦੂਜੇ ਨੂੰ ਦੇਖ ਕੇ ਬੱਚੇ ਵੀ ਕਹਿੰਦੇ ਨੇ। ਅਸੀਂ ਵੀ ਖਾਣਾ ਚਾਏ ਉਹਨਾਂ ਨੇ ਨਾ ਵੀ ਖਾਣਾ ਹੋਏ। ਪਰ ਫਿਰ ਵੀ ਉਹਨਾਂ ਨੇ ਕਹਿਣਾ ਕਿ ਅਸੀਂ ਅ ਖਾਣਾ ਐ।
ਹਾਂਜੀ ਹਾਂਜੀ ਉਹ ਤੇ ਹੈ ਬੱਚੇ ਨੂੰ ਵੇਖ
ਹੂੰ, ਕਈ ਵਾਰੀ ਹੁਣ ਦੇਖ ਲੈਂਦਾ ਮਤਲਬ ਦਿ ਦਿਮਾਗ 'ਚ ਆ ਜਾਏ ਬਰਗਰ ਖਾਣਾ ਐ। ਫਿਰ ਬਰਗਰ ਬਣਾ ਕੇ ਮਤਲਬ ਬਨ ਵੀ ਉਹਦਾ ਘਰ ਈ ਬਣਾ ਕੇ ਦਿੰਦੇ ਆ ਅਸੀਂ ਜ਼ਿਆਦਾਤਰ ਨਾ ਇਹਨੂੰ, ਬਨ ਇਡਲੀ ਦਾ ਹੀ ਬਣਾ ਦਿੰਨੀ ਆ ਮੈਂ
ਅੱਛਾ ਅੱਛਾ ਇਡਲੀ ਦਾ ਈ ਮੰਨ ਬਣ ਬਣਾ।
ਹਾਂ ਇਡਲੀ ਦਾ ਈ ਸੂਜ ਜੀ ਉਹਨੂੰ ਕੋਲੀ 'ਚ ਕਰ ਲੈਂਨੀ ਆ ਨਾ ਮਤਲਬ ਜੇ ਕੋਈ ਕੋਲੀ ਨੂੰ ਹਾਫ ਕੋਲੀ ਰੱਖ ਕੇ ਨਾ ਅਤੇ ਉਹਦੇ ਵਿੱਚ ਈਨੋ ਪਾ ਕੇ, ਤੇ ਉਹਨੂੰ ਕੜਾਹੀ ਵਿੱਚ ਰੱਖ ਦਿੰਨੀ ਆ। ਪਾ ਥੋੜ੍ਹਾ ਜਿਹਾ ਪਾਣੀ ਕਰਕੇ ਤੇ ਉਹਦੇ ਉੱਤੇ ਕੋਲੀ ਰੱਖ ਦਿੰਦੀ ਆ ਤੇ ਉਹ ਥੋੜ੍ਹੀ ਇਡਲੀ ਦਾ ਸੋਫਟ ਫਿਰ ਉਹਨੂੰ ਵਿੱਚੋਂ ਕੱਟ ਦਿੰਨੀ ਆਫਿਰ ਉਹਦੇ ਬਾਅਦ ਨਾ ਉਹਨੂੰ ਜਿੱਦਾਂ ਤਵੇ ਤੇ ਸੇਕ ਦਿੰਨੀ ਆ। ਤੇ ਥੋੜ੍ਹਾ ਇਸ ਤਰ੍ਹਾਂ ਲਗਦਾ ਬਣੀ ਐ।
ਹਾਂਜੀ ਹਾਂਜੀ ਆ ਤੇ ਵਧੀਆ ਸਗੋਂ ਹੈਲਦੀ ਉਹਦੇ ਵਾਸਤੇ ਬੋਤ ਅੱਛਾ ਹੈਗਾ ਐ। ਪਰ ਟਾਈਮ ਵੀ ਕਿੰਨਾ ਕੱਢਣਾ ਪੈਂਦਾ ਨਾ ਕਈ ਵਾਰੀ ਟਾਈਮ ਵੀ ਨੀ ਹੁੰਦਾ।
ਹੂੰ ਬੋਤ ਟਾਈਮ ਕੱਢਣਾ ਪੈਂਦਾ ਐ। ਚੀਜ਼ ਬਣਾਉਣ ਜਾਓ ਗਰਮੀ ਉੱਤੋਂ ਦੇਣ ਨੀ ਲੱਗਦੀ ਐ ਹੁਣ ਬੱਚਾ ਕਏ ਫਿਰ ਉਹ ਵੀ ਮਨਾ ਵੀ ਨੀ ਹੁੰਦਾ ਕਿ ਬੱਚੇ ਨੇ ਕਿਆ ਐ ਕਿ ਖਾਣਾ ਐ। ਮੈਂ ਕਿਹਾ ਚੱਲ ਕੁਛ ਤੇ ਖਾਂਦਾ ਕੁਛ ਤੇ ਬਣਾ ਕੇ ਦਵਾਂ।
ਹਾਂਜੀ ਹਾਂਜੀ ਉਹ ਤੇ ਹੈ ਈ ਐ।
ਖਾਂਦਾ ਨੀ ਬਣਵਾ ਲਏਗਾ ਚੀਜ਼ ਨੂੰ ਤੇ ਦੂਜੇ ਦੂਜਿਆਂ ਨੂੰ ਖਾਣੀ ਪੈਂਦੀ ਐ। ਮੰਮਾ ਕਹਿੰਦੀ ਇੰਨੀ ਮਿਹਨਤ ਕਰਕੇ ਬਣਾਦੀ ਆ ਤੇਰੀ ਮਾਂ ਤੂੰ ਖਾਂਦਾ ਵੀ ਨੀ
ਹਾਂਜੀ, ਆਹ ਉਹੀਓ ਤੇ ਇੰਨੀ ਗਰਮੀ ਚ ਤੇ ਬੜਾ ਔਖਾ ਲੱਗਦਾ ਬਣਾਣਾ ਦਾ ਹੂੰ,
ਬਣਾਇਆ ਨੀ ਜਾਂਦਾ ਪਰ ਫਿਰ ਵੀ ਕਹਿੰਨੀ ਆ ਚੱਲ ਕੁਛ ਖਾਏ ਤੇ ਫਿਰ
ਹਾਂਜੀ ਹਾਂਜੀ ਇੰਨੀ ਗਰਮੀ ਚ ਰੋਟੀ ਬਣ ਜੇ ਉਹ ਵੀ ਬੋਤ ਹੁੰਦਾ।
ਹੂੰ ਰੋਟੀ ਨੂੰ ਵੀ ਕਿੰਨਾ ਟਾਈਮ ਤੇ ਰੋਟੀ ਨੂੰ ਈ ਲੱਗ ਜਾਵੇ ਕਿਚਨ ਸਾਫ਼ ਕਰੋ ਭਾਂਡੇ ਮਾਂਜੋ ਨਾਲ ਨਾਲ
ਹੋਰ ਕੀ ਸਾਡੇ ਆਪਣੇ ਹੁਨ ਹਲੇੇ ਭਾਂਡੇ ਪਾਏ ਹੋਏ ਆ ਮਾਂਜਣ ਵਾਸਤੇ ਦਿਲ ਨੀ ਕਰ ਮੈਂ ਕਿਹਾ ਇੱਕ ਵਾਰੀ ਕਿਚਨ ਚ ਜਾਵਾਂਗੇ ਨਾਲ ਹੀ ਖਾਣਾ ਬਣਾਵਾਂਗੇ ਨਾਲ ਹੀ ਭਾਂਡੇ
ਮੈਂ ਵੀ ਇਹੀ ਕਿਹਾ ਮੈਂ ਕਿਹਾ ਹੁਣ ਇੱਕੋ ਵਾਰੀ ਜੋ ਵੀ ਬਣਾਉਣਾ ਇੱਕੋ ਵਾਰੀ ਜਾਵਾਂਗੀ ਹੁਣ
ਹਾਂਜੀ ਹਾਂਜੀ ਬਾਰ ਬਾਰ ਕਿਚਨ ਚ ਜਾਓ ਬਾਰ ਬਾਰ ਫਿਰ ਗਰਮੀ ਲੱਗਦੀ ਬਾਰ ਬਾਰ ਫਿਰ ਬੰਦਾ ਇੱਕੋ ਵਾਰੀ ਇੱਕੋ ਵਾਰੀ ਜਾਏ ਬੰਦਾ ਇੱਕੋ ਵਾਰੀ ਕਰਕੇ ਵਿਹਲਾ ਹੋ ਕੇ ਆਕੇ ਆਰਾਮ ਨਾਲ ਬਹਿ ਜੇ ਫਿਰ
ਹਮ ਉਹ ਤੇ ਹੈ ਹੁਣ ਬੱਚਿਆਂ ਨਾਲ ਤੇ ਬਾਰ ਬਾਰ ਇੰਨੇ ਕੁਛ ਉਹ ਵੇਖ ਲਿਆ ਕੁਛ ਉਹ ਖਾਣਾ ਹੁਣ ਬੱਚੇ ਕਈ ਵਾਰ ਉਹ ਉਹਦੇ ਵੈਸੇ ਤਾਂ ਇਹ ਪੈਕੇਟ ਫੂਡ ਘੱਟ ਹੀ ਦਿੰਦੇ ਆ ਅਸੀਂ ਜਿੱਦਾਂ ਉਹ ਚਿਪਸ ਵਗੈਰਾ ਹੋ ਗਏ ਉਹ ਨਹੀਂ ਦਿੰਦੇ ਇਹਨੂੰ ਅਸੀਂ ਬਹੁਤ ਰੇਅਰ ਕੇਸ ਇੱਕ ਅ ਅਗਰ ਪੈਕਟ ਲੈ ਵੀ ਲਏਗਾ ਉਹਦੇ ਚੋਂ ਇੱਕ ਅੱਧਾ ਖਾ ਲਿਆ ਖਾ ਲਿਆ ਨਹੀਂ ਖਾਧਾ ਤੇ ਉਹ ਪਿਆ ਰਹਿੰਦਾ ਏਦਾਂ ਹੀ ਪੈਕੇਟ ਫੇਰ ਅਸੀਂ ਇਹਨੂੰ ਕਰਦੇ ਹਾਂ ਜਿੱਦਾਂ ਬੋਏ ਘਰੋਂ ਬਾਜ਼ਾਰੋਂ ਪਾਪੜ ਲੈ ਗਏ ਸੀ ਇਹਨੂੰ ਘਰ ਹੀ ਤਲ ਦਿੰਨਦੇ ਹਾਂ ਕੀ ਪਤਾ ਨੀ ਕਿਹੜੇ ਤੇਲ ਦੇ ਹੁੰਦੇ ਨੇ ਉਹ ਪਾਪੜ
ਹਾਂਜੀ ਹਾਂਜੀ ਹਾਂਜੀ ਸਗੋਂ ਵਧੀਆ ਬੰਦਾ ਕਹਿੰਦਾ ਆਪਣੇ ਘਰ ਫਰੈਸ਼ ਤੇਲ ਨਾਲ ਤਲੇ ਹੁੰਦੇ ਨੇ ਉਹ ਨੁਕਸਾਨ ਵੀ ਨੀ ਕਰਦੇ ਹੈਗੇ
ਅੱਖਾਂ ਦੇ ਸਾਹਮਣੇ ਬਣਾਈ ਹੁੰਦੀ ਇਹ ਚੀਜ਼ ਵੀ ਹਾਂ ਸਾਨੂੰ ਪਤਾ ਅਸੀ ਇਹ ਇਹ ਚੀਜ਼ ਪਾ ਕੇ ਬਣਾਈ
ਹਾਂਜੀ ਹਾਂਜੀ
ਟਾਈਮ ਲੱਗਦਾ ਹੁਣ ਕਈ ਵਾਰੀ ਮੈਗੀ ਮੰਗਦਾ ਹੁਣ ਮੈਗੀ ਦੀ ਜਗਾ ਅਸੀਂ ਸੇਵੀਆਂ ਦੇ ਦਿੰਦੇ ਹਾਂ ਸੇਵੀਆਂ ਬਨਾ ਦਿੰਦੇ ਹਾਂ ਕਹਿੰਦੇ ਹਾਂ ਮੈਗੀ ਹੈ
ਹਾਂਜੀ ਉਹੀਓ ਚਲੋ ਵਧੀਆ ਗੱਲ ਹੈ ਤੁਸੀਂ ਬੱਚੇ ਨੂੰ ਸਹੀ ਹੈ ਸਾਡੇ ਬੱਚੇ ਤੇ ਕਹਿਣਾ ਹੀ ਨੀ ਮੰਨਦੇ ਅਗੇ ਤੇ ਫੇਰ ਵੀ ਖਾ ਲੈਂਦਾ ਏ
ਹਾਂ ਨਹੀਂ ਇਹਨੂੰ ਅਸੀਂ ਪਹਿਲਾਂ ਹੀ ਅਸੀਂ ਇਹਨੂੰ ਕਿਹਾ ਦਾ ਹੈ ਕਿ ਇਹ ਮੈਗੀ ਹੈ ਮੈਗੀ ਹੈ ਨੂਡਲਸ ਨੇ ਇੱਦਾਂ ਇੱਦਾਂ ਬਣਦੇ ਨੇ ਤੇ ਫਿਰ ਕਏਗਾ ਕਈ ਵਾਰੀ ਕਹਿ ਦਿੰਦਾ ਮੈਂ ਬਣਾਦੋ
ਸੇਵੀਆਂ ਤੇ ਅਸੀਂ ਵੀ ਘਰ ਬਣਾਉਂਦੇ ਹਾਂ ਬੱਚਿਆਂ ਵਾਸਤੇ ਪਰ ਮੇਰਾ ਬੇਟਾ ਘੱਟ ਹੀ ਖਾਂਦਾ ਗੁੜੀਆ ਤੇ ਖਾ ਲੈਂਦੀ ਏ ਬੇਟਾ ਮੇਰਾ ਘੱਟ ਖਾਂਦਾ ਏ ਤੇ ਉਹ ਮੈਗੀ ਜ਼ਿਆਦਾ ਪਸੰਦ ਕਰਦਾ ਹੈ ਵੱਡੇ ਉਹ ਪਤਾ ਕੀ ਬੱਚੇ ਜਦੋਂ ਵੱਡੇ ਵੱਡੇ ਹੋ ਜਾਣ ਨਾ ਫਿਰ ਉਹਨੂੰ ਫਿਰ ਸਮਝ ਆ ਜਾਂਦੀ ਹਾਲੀ ਉਹ ਛੋਟੇ
ਫਿਰ ਉਹਨਾਂ ਨੂੰ ਸਮਝਾਉਣਾ ਵੀ ਬੜਾ ਹਾਂ ਫਿਰ ਸਮਝਾਉਣਾ ਵੀ ਬੜਾ ਔਖਾ ਲੱਗਦਾ ਫਿਰ ਨਹੀਂ ਸਮਝਦੇ ਬੱਚੇ
ਹਾਂਜੀ ਉਹੀ ਨਾ ਛੋਟਾ ਬੱਚੇ ਨੂੰ ਤੇ ਅਸੀਂ ਕਹਿ ਦਾਂਗੇ ਐ ਹੀ ਐ ਮੰਨ ਜਾਏਗਾ ਜਿਹੜਾ ਬੱਚੇ ਨੂੰ ਸਮਝ ਆ ਜਾਵੇ ਉਹ ਬੱਚਾ ਕਿੱਥੇ ਮੰਨਦਾ ਹੈ
ਨਾ ਨਾ ਨਿਆਜ
ਚਲੋ ਵਧੀਆ ਗੱਲ ਏ ਜਿੰਨਾ ਚਿਰ ਉਹਨੂੰ ਨੀ
ਹਾਂ ਜਿੰਨਾ ਦੇਰ ਨਹੀਂ ਹੈਗਾ ਓਨਾ ਚਿਰ ਤੇ ਖਾਈ ਜਾਏ ਚਲੋ ਬਾਅਦ ਚੋਂ
ਫਿਰ
ਇਹ ਕਿ ਹਾਂ ਅਗਰ ਬੱਚੇ ਨੂੰ ਆਦ ਆਦਤ ਪਾ ਦਿਉ ਨਾ ਫਿਰ ਘੱਟ ਹੀ ਬੱਚੇ ਮੰਗਦੇ ਨੇ ਦੇ ਰਹੀ ਹੂੰ ਭਈਆ ਹਮ ਜਿੱਦਾਂ ਅਸੀਂ ਬਣਾ ਇੰਨੇ ਆ ਹੁਣ ਹੁਣ ਇਹਨੂੰ ਇਹ ਸਭ ਕਹਿ ਰਹੇ ਨੇ ਸਕੂਲ ਪਾਉਣਾ ਹੈ ਸਕੂਲ ਪਾਉਣਾ ਹੁਣ ਸਕੂਲ ਵੀ ਬੱਚੇ ਸਭ ਅਲੱਗ ਅਲੱਗ ਤਰ੍ਹਾਂ ਦੀ ਚੀਜ਼ਾਂ ਲੈ ਕੇ ਆਉਂਦੇ ਨੇ ਹੁਣ ਇਹਨੂੰ ਵੀ ਹੁੰਦਾ ਹੈ ਕਿ ਮੈਂ ਪਰ ਇਹਨੂੰ ਇਹ ਕਿ ਅਸੀਂ ਜ਼ਿਆਦਾਤਰ ਇਹੀ ਕਹਿੰਦੇ ਹਾਂ ਕਿ ਤੂੰ ਟਿਫਨ 'ਚ ਲੈ ਕੇ ਜਾ ਪਰ ਉਹੀ ਲੈ ਕੇ ਜਾ ਜੋ ਅਸੀਂ ਖਾਂ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਸਕੂਲ ਪਾ ਤੇ ਨ ਜਾਣ ਲੱਗ ਗਿਆ ਸਕੂਲ
ਨਾ ਦੋ ਤਿੰਨ ਦਿਨ ਵੈਸੇ ਗਿਆ ਸੀ ਹੈ ਹੁਣੇ ਹੁਣ ਚਾਹੇਗਾ ਹੁਣ ਪੰਜ ਛੇ ਦਿਨਾਂ ਤੱਕ ਨਾ ਵਿਸ਼ ਦੇਖੋ ਨੈਕਸਟ ਵੀਕ ਤੱਕ ਚਲੇ ਗਈ
ਹਾਂਜੀ ਹਾਂਜੀ
ਦੋ ਤਿੰਨ ਦਿਨ ਵਾਸਤੇ ਗਿਆ ਸੀ ਪਰ ਇਹ ਕਿ ਹਾਂ ਟਿਕ ਤੇ ਗਿਆ ਸੀ। ਇੱਕ ਅੱਧੇ ਘੰਟੇ ਵਾਸਤੇ ਹੀ ਗਿਆ ਸੀ ਹਜੇ
ਹਾਂਜੀ ਹਾਂਜੀ ਉਹੀਓ ਤੇ ਚਲੋ ਬੱ ਐਵੇਂ ਹੁੰਦੀ ਆਦਤ ਪੈਂਦੀ ਐ
ਹਾਂ ਹੁਣ ਅਸੀਂ ਨਮਕੀਨ ਵਗੈਰਾ ਹਾਂ ਪਾਣਾ ਹੈ ਹੁਣ ਨਮਕੀਨ ਵਗੈਰਾ ਵੀ ਜਿੱਦਾਂ ਵੈਸੇ ਮਿਰਚਾਂ ਮਿਰਚਾਂ ਵਾਲੀ ਤਾਂ ਚੀਜ਼ ਘੱਟ ਹੀ ਖਾਂਦਾ ਉਹ ਲਾਈਟ ਮਿਰਚ ਵਾਲੀ ਤੇ ਬਿਲਕੁਲ ਹੀ ਲਾਲ ਮਿਰਚ ਤੇ ਅਸੀਂ ਦਿੰਦੇ ਨੀ ਹਰੀ ਫਿਰ ਵੀ ਦੇ ਦਿੰਦੇ ਹਾਂ।
ਹਾਂਜੀ ਹਾਂਜੀ
ਕਾਲੀ ਮਿਰਚ ਵਾਲੀ ਖਾ ਲੈਂਦਾ ਹੁਣ ਅਸੀਂ ਜਿੱਦਾਂ ਨਮਕੀਨ ਵੀ ਇੰਨੀ ਘੱਟ ਹੀ ਲਿਆਉਂਦੇ ਹਾਂ ਅਸੀਂ ਆਪ ਮੈਂ ਆਪ ਖਾਂਦੀ ਤੇ ਹੁਣ ਇਹਨੂੰ ਕੀ ਕਰਨੇ ਅਸੀਂ ਫੁੱਲ ਖਾਣੇ ਸੇਕ ਦਿੰਦੇ ਹਾਂ ਜਿੱਦਾਂ ਫੁੱਲ ਮਖਾਨਣੇ ਜਾਂ ਰਾਗੀ ਦੇ ਚੌਕੋਸ ਬਣਾ ਤੇ ਦੁਪਹਿਰੇ ਹੀ ਚੌਕੋਸ ਜੋ ਬਜ਼ਾਰ ਪੈਕੇਟ ਚੋਕੋਸ ਮਿਲਦੇ ਨੇ ਉਨ ਉਹ ਨੀ ਦਿੰਦੇ ਫਿਰ ਅਸੀਂ ਇਹਨੂੰ ਘਰ ਹੀ ਬਣਾ ਦਿੰਦੇ ਹਾਂ ਚੋਕਲੇਟ ਮੰਗ ਕੇ ਰਾਗੀ ਦੇ ਮੁਰਮੁਰੇ ਜੇ ਹੁੰਦੇ ਨੇ ਉਹ ਮੰਗਾਵਾ ਕੇ ਉਹਦੇ ਹੀ ਬਣਾ ਦਿੰਦੇ ਹਾਂ ਚੋਕਸ
ਹਾਂਜੀ ਹਾਂਜੀ ਵਧੀਆ ਹੈ।
ਕੁਛ ਵੀ ਪਾ ਦੋ ਕੋਈ ਵੀ ਕੈਨਬਰੀਜ਼ ਪਾ ਦੋ ਬਲੂਬੇਰੀਜ਼ ਪਾ ਦੋ ਵਿੱਚ ਆਪਸ਼ਨ ਨੇ ਨਾ ਬੱਚੇ ਖਾ ਲੈਂਦੇ ਵਧੀਆ ਉਹ ਤੇ ਖਾਣੇ ਨੀ ਵੈਸੇ ਵੀ
ਹਾਂਜੀ ਹਾਂਜੀ ਚਲੋ ਵਧੀਆ ਤੁਸੀਂ ਤੇ ਬਥੇਰਾ ਉਹ ਚੇਂਜ ਕਰ ਲੈਂਦੇ ਹੋ ਆਪਣੇ
ਹਾਂ ਕ ਬੱਚ ਬੱਚ ਹਾਂ ਖਵਾਣ ਵਾਸਤੇ ਤੇਦੇ ਬਸ ਮੈਂ ਬਾਜ਼ਾਰ ਵੀ ਜਾਂਦੀ ਹਾਂ ਨਾ ਸਾਰੇ ਕਹਿੰਦੇ ਨੇ ਤੂੰ ਇਧਰ ਲੈ ਕੇ ਕਿਉਂ ਨੀ ਮੈਂ ਕਿਹਾ ਜਦੋਂ ਮੈਨੂੰ ਪਤਾ ਉਹਨੇ ਬਾਜ਼ਾਰ ਦਾ ਕੁਛ ਖਾਣਾ ਹੀ ਨਹੀਂ ਹੈ। ਉਹ ਖਾਂਦਾ ਹੀ ਨਹੀਂ ਹੈ ਬਜ਼ਾਰ ਦਾ ਤੇ ਮੈਂ ਕਿਹਾ ਫਿਰ ਉਹਨੂੰ ਜ ਜਦ ਤੱਕ ਨਹੀਂ ਖਾ ਰਿਹਾ ਜਦ ਤੱਕ ਰੋਟੀ ਜਾਂ ਚੀਲਾ ਕੁਛ ਲਿਜਣ ਹਰਜ ਥੋੜੇ ਮੈਂ ਕਿਹਾ
ਹਾਂਜੀ
ਸਭ ਕਹਿ ਦਿੰਦੇ ਨੇ ਇੰਨੇ ਇੰਨਾ ਟਾਈਮ ਲਾਦੇ ਖਾ ਮੈਂ ਕਿਹਾ ਕਿਆ ਪਤਾ ਖਾ ਲਵੇ ਮੇਰੇ ਵੱਲੋਂ ਤੇ ਐਫਰਟ ਸਹੀ ਹੁੰਦੇ ਨੇ ਖਾ ਲਏ
ਹਾਂਜੀ ਹਾਂਜੀ
ਕਿ ਬੱਚਾ ਨਾ ਖਾਏ
ਹਾਂਜੀ ਹਾਂਜੀ ਚਲੋ ਕੋਈ ਨੀ ਅ ਇੱਕ ਇੱਕ ਦਿਨ ਨੀ ਖਾਏਗਾ ਦੋ ਦਿਨ ਨੀ ਖਾਏਗਾ ਜਿਵੇਂ ਜਿਵੇਂ ਤੁਸੀਂ ਉਹਨੂੰ ਹਾਂਜੀ ਆਪੇ ਉਹ ਤੇ ਹੈ ਹੈਬਿਟ ਹੋ ਜਾਵੇਗੀ ਵੀ ਮੰਮਾ ਮੈਨੂੰ ਐਂ ਬਣਾ ਕੇ ਦਿੰਦੀ ਮੈਂ ਹੀ ਖਾਣਾ
ਹਾਂ ਮੈਨੂੰ ਕਹਿੰਦਾ ਕਈ ਵਾਰੀ ਕਹਿੰਦਾ ਏ ਹੁਣ ਜਿੱਦਾਂ ਫੁੱਲ ਮਖਾਣੇ ਕ ਦਾ ਸੇਕ ਦੋ ਫਿਰ ਮੈਂ ਸੇਕ ਉਸੀ ਟਾਈਮ ਸੇਕ ਦਿੰਦੀ ਹਾਂ ਮੈਂ ਕੇ ਤੂੰ ਖਾ ਤੇ ਸਹੀ ਫਿਰ ਬੈਠਾ ਬੈਠਾ ਖਾ ਲੈ ਖੁਸ਼ ਹੋ ਕੇ ਹੂੰ ਵੈਸੇ ਕੇ ਖਾ ਲੈਂਦੈ
ਚਲੋ ਠੀਕੇ ਤੁਆਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗੇਆ। ਠੀਕੇ ਔਕੇ ਜੀ, ਥੈਂਕ ਯੂ ਜੀ, ਔਕੇ ਬਾਏ, ਔਕੇ ਬਾਏ।